ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਸੁਣਾਓ ਠੀਕ ਠਾਕ
ਵਧੀਆ, ਤੁਸੀਂ ਦੱਸੋ ਜੀ
ਹਾਂਜੀ ਮੈਂ ਵੀ ਠੀਕ ਹਾਂ ਜੀ ਹੋਰ ਤੁਸੀਂ ਸੁਣਾਓ ਘਰ ਪਰੀ
ਘਰ ਪਰਿਵਾਰ ਸਭ ਵਧੀਆ ਹੈ ਤੁਸੀਂ ਦੱਸੋ
ਹਾਂਜੀ ਏਧਰ ਵੀ ਸਭ ਵਧੀਆ ਜੀ
ਹੋਰ ਕੀ ਕਰ ਰਹੇ ਹੋ
ਬਸ ਬੈਠੀ ਸੀਗੀ, ਅਸੀਂ ਇੱਥੇ ਪਹਾੜਾਂ ਇਚ ਰਹਿੰਦੇ ਹਾਂ ਨਾ ਤੇ ਬਸ ਬਰਸਾਤਾਂ ਚ ਲੱਗੀ, ਹਾਂਜੀ ਬਰਸਾਤਾਂ ਚ ਲੱਗ ਹੋਈਆਂ ਸੀਂ ਹਾਂਜੀ ਹਾਂਜੀ ਮੌਸਮ ਤੇ ਅੱਛਾ ਹੈ ਪਰ, ਬਰਸਾਤਾਂ ਲੱਗੀਆਂ ਹੋਈਆਂ ਨਾ। ਤੇ ਫੇਰ ਹਾਂਜੀ ਹਾਂਜੀ ਲੈਂਡਸਲਾਈਡ ਦਾ ਬੜਾ ਡਰ ਰਹਿੰਦਾ ਜੀ ਇੱਥੇ ਹਾਂ ਉਹੀ ਤੇ, ਬਸ ਫੇਰ ਲੈਂਡਸਲਾਈਡ ਤੋਂ ਬੱਚਣ ਵਾਸਤੇ, ਇਹੀ ਸਭ ਇੱਥੇ ਡਿਸਕਸ ਹੋ ਰਿਹਾ ਸੀਗਾ ਕਿ ਕਿਵੇਂ ਅਸੀਂ ਲੈਂਡ ਸਲਾਈਡ ਤੋਂ ਬਚ ਸਕ ਸਕਦੇ ਹਾਂ
ਉਹ ਤੇ ਰਹਿਣੀ ਰਹਿਣੀ ਆ ਨਾ, ਬਚਾਓ ਤੇ ਦੇਖੋ ਆਪਣੇ ਆਪ ਹੀ ਕਰਨਾ ਪੈਂਦਾ ਥੋੜਾ ਬਹੁਤਾ।
ਹਾਂਜੀ, ਇਹੀ ਹੈਗਾ ਬਸ ਇਹੀ ਸਰਕਾਰ ਤੇ ਇਹੀ ਸਮਝਾਉਂਦੀ ਹੈ ਕਿ ਜਿੰਨੇ ਹੋ ਸਕਦੇ ਨੇ ਤੁਸੀਂ ਪਲਾਂਟਸ ਲਗਾਓ ਪਹਾੜਾਂ ਵਿੱਚ, ਉਹਨੂੰ ਕੱਟੋ ਨਹੀਂ।
ਲੋਕੀ ਕੱਟ ਰਹੇ ਆ ਬਹੁਤ ਜ਼ਿਆਦਾ, ਪਰ ਇਹਦੇ ਕਰਕੇ ਪੋਲਿਊਸ਼ਨ ਬਹੁਤ ਫੈਲ ਰਿਹਾ। ਅਜ ਹਾਂ, ਅੱਜ ਕੱਲ ਹਰ ਜਗ੍ਹਾ ਤੇ ਤੇ ਉਹ ਹੁੰਦਾ ਪਿਆ ਇਹ ਚੀਜ਼ਾਂ
ਹਾਂਜੀ ਹਾਂਜੀ ਆਹੀ ਤੇ ਗੱਲ ਹੈਗੀ, ਸਰਕਾਰ ਤੇ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਕਹਿੰਦੀ ਹੈ ਦੂਜੇ ਜੇ ਉਡਾ ਦਿੰਦੇ ਹੈ ਜਿਹਨਾਂ ਨੇ ਆਪਣੀ ਆਪਣੀ ਜਮੀਨਾਂ ਖਰੀਦਣੀਆਂ ਇਹ ਕਰਨਾ ਉਹ ਕਰਨਾ, ਉਹਨਾਂ ਨੇ ਸਭ ਕੱਟ ਕੁਟ ਕੇ ਸਾਈਡ ਕਰ ਦੇਣੇ ਹੈਗੇ ਹੈ।
ਹਾਂਜੀ ਇਹ ਤੇ ਹੈ ਹੀ ਹੁਣ ਆਬਾਦੀ ਇੰਨੀ ਵੱਧਦੀ ਜਾ ਰਹੀ ਹੈ, ਲੋਕਾਂ ਨੂੰ ਚਾਹੀਦੀ ਰਹਿਣ ਦੀ ਜਗ੍ਹਾ।
ਹਾਂਜੀ ਬਿਲਕੁਲ, ਸਾਰੇ ਲੋਕੀ ਨਾ ਉੱਧਰ ਉੱਧਰ ਵਾਲੇ ਪਾਸੇ ਜਾਂਦੇ ਹੈਗੇ ਇੱਥੋਂ ਮਤਲਬ
ਲੋਕ ਇੱਧਰ ਆਲੇ ਪਾਸੇ ਰਹਿਣ ਆਉਂਦੇ ਨਾ ਕਿ ਇੱਧਰ ਠੰਡਾ ਹੈਗਾ
ਕੁਛ ਰੈਸਟੋਰੈਂਟ ਵਗੈਰਾ ਦਾ ਆਪਣਾ ਪਲਾਨ ਕਰਦੇ ਨੇ ਉੱਥੇ, ਕਿ ਇੱਥੇ ਜਿੱਦਾਂ ਆਪਣੇ ਹਾਂ ਕਮਾਈ ਦਾ ਸਾਧਨ ਹੈ ਇਹ ਹੈ ਮਤਲਬ ਉੱਥੇ ਜੋੌਬ ਲੱਗਦੀ ਹੈ ਕੁਛ ਆਪਣੀ ਬਿਜਨਸ ਕਰਦੇ ਹੈ ਉਹ ਫੇਰ, ਉੱਥੇ ਉੱਥੇ ਫੇਰ ਸਭ ਕੁੱਛ ਖ਼ਤਮ ਹੋ ਜਾਂਦਾ।
ਹਾਂਜੀ ਇਹੀ ਤੇ ਗੱਲ ਹੈਗੀ ਹੈ, ਬਸ ਇੱਥੇ ਹੁਣ ਬਾਰਿਸ਼ਾਂ ਲੱਗੀਆਂ ਹੋਈਆਂ ਸੀ ਲੈਂਡ ਸਲਾਈਡ ਹੋ ਰਿਹਾ ਸੀ ਸਾਰੇ ਰਸ ਤੇ ਜਾਮ ਹੀ ਜਾਮ, ਲੱਗੇ ਹੋਏ ਨੇ
ਹਾਂਜੀ, ਅਜ ਸਾਡੇ ਵੀ ਇੱਥੇ ਬਹੁਤ ਹੋ ਰਹੀਆਂ ਬਾਰਿਸ਼ਾਂ ਜਿੱਥੇ ਪੰਜਾਬ ਚ ਨਾ ਤੇ ਪਿੱਛੇ ਵੀ ਏਦਾਂ ਹੜ ਸੀ ਗਾ, ਉਹ ਹੁਣ ਫੇਰ ਏਦਾਂ ਦਾ ਕੁਛ ਚੱਲ ਰਿਹਾ ਇੱਥੇ ਕਿ ਫੇਰ ਆਏਗਾ ਕੁੱਛ ਏਦਾਂ ਦਾ ਦੇਖੋ ਹੁਣ ਇਸ ਸਾਲ ਕੁੱਛ ਪਤਾ ਨੀ ਹੈ ਹਲੇ ਬਾਰਿਸ਼ਾਂ ਦਾ। ਜਦੋਂ ਆਉਂਦੀਆਂ ਆਉਂਦੀਆਂ, ਫੇਰ ਨਹੀਂ ਆਉਂਦੀਆਂ ਤੇ ਨਹੀਂ ਆਉਂਦੀਆਂ।
ਹਾਂਜੀ ਇਹ ਤੇ ਹੈ ਹੀ ਹੈ, ਪਤਾ ਕੀ ਨੋੌਰਥ ਸਾਈਡ ਵਿਚ ਇਸ ਟਾਈਮ ਗਰਮੀ ਹੈ ਬੜੀ। ਤੇ ਉੱਥੋਂ ਦੀ ਲੋਕ ਸਾਰੇ ਘੁੰਮਣ, ਛੁੱਟੀਆਂ ਹੋ ਰਹੀਆਂ ਨੇ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ, ਹਾਂਜੀ-ਹਾਂਜੀ।
ਪਰ ਹੁ, ਹਾਂਜੀ ਸਭ ਨਿਕਲਦੇ ਪਹਾੜਾਂ ਵਲ ਉੱਥੇ ਫੇਰ ਜਿਆਦਾਤਰ ਕਰਾਉਡ ਹੋ ਜਾਂਦਾ ਹੈ ਫੇਰ ਉੱਥੇ ਜਿਆਦਾ ਇਹ ਚੀਜ਼ਾਂ ਜ਼ਿਆਦਾ ਹੋਣ ਲੱਗ ਜਾਂਦੀ। ਇਹ ਚੀਜ਼, ਜਿੱਦਾਂ ਉਹ ਉਸ ਟਾਈਮ ਜਿਆਦਾ ਹੁੰਦੀ ਜਦੋਂ ਲੋਕ ਕਿ ਜ਼ਿਆਦਾ ਭਾਰ ਪਾਂਦੇ ਆ, ਇਹ ਚੀਜ਼ਾਂ ਉਤੇ ਨੇਚਰ ਉੱਤੇ-
ਹਾਂਜੀ-ਹਾਂਜੀ ਬਿਲਕੁਲ,
ਹਾਂ ਐਨਾ ਤਾਂ ਜਿੱਦ, ਭਾਰ ਜ਼ਿਆਦਾ ਪੈਂਦਾ ਨਾ ਫੇਰ ਤੇ ਦਿੱਕਤ ਹੁੰਦੀ ਆ ਬਹੁਤ ਜ਼ਿਆਦਾ ਉੱਥੇ,
ਹਾਂਜੀ ਹਾਂਜੀ ਸਾਡੀ ਸੁੋਸਾਇਟੀ ਵਿਚ ਹੁਣ ਡਿਸਕਸ ਕਰ ਰਹੇ ਸੀਗੇ ਕਿ ਅਸੀਂ ਇਹਨੂੰ ਬਚਾਉਣ ਤੇ ਕੀ ਕੀ ਕਰੀਏ ਆਪਣਾ ਵੱਲੋਂ ਕੋਈ ਤੇ ਕੋਸ਼ਿਸ਼, ਕਰਦਾ ਹੀ ਹੈ ਨਾ ਬੰਦਾ ਇੱਕ ਹ ਹਾਂਜੀ ਇੱਕ ਇੱਕ ਬੰਦਾ ਕਰਕੇ ਹੀ,
ਇੱਕ ਇੱਕ ਛੋਟਾ ਛੋਟਾ ਬੰਦਾ ਕੁਛ ਕਰੋ ਤੇ ਬਹੁਤ ਕੁੱਛ ਬਣ ਜਾਂਦਾ ਹੈਗਾ। ਹਾਂਜੀ ਤੁਹਾਡਾ ਬਿਲਕੁਲ ਹੀ ਮਤਲਬ ਵਿਚਕਾਰ ਹੈਗਾ ਕਿ ਥੋੜਾ ਬਹੁਤਾ ਸਾਈਡ ਤੇ ਹੈ,
ਤੇ ਸਾਡਾ ਮਤਲਬ ਪੈਂਦਾ ਉੱਧਰ ਹੀ ਹੈ ਸ਼ਿਮਲਾ ਸਾਈਡ ਹੀ ਲੇਕਿਨ ਇਹੀ ਗੱਲ ਹੈ ਨਾ ਕਿ ਬਈ, ਹਾਂਜੀ ਹਾਂਜੀ ਪਰ ਰਸਤੇ ਤੇ ਸਾਰੇ ਜਾਮ ਨੇ ਨਾ ਅਸੀਂ,
ਜਾ ਹੈ ਆ ਜਾਣੇ, ਸਕਦੇ ਅਗਰ ਤੁਹਾਡੇ ਉੱਥੇ ਕੋਈ ਦਿੱਕਤ ਹੋਈ ਤੇ ਫੇਰ ਉੱਥੇ ਤੁਹਾਡਾ ਸਿਰਫ
ਹਾਂਜੀ ਹਾਂਜੀ ਇਹੀ ਤੇ ਗੱਲ ਹੈਗੀ ਹੈ ਬਸ ਉਹ ਏਧਰ ਅਸੀਂ ਸਭ ਰੂਲ ਬਣਾ ਰਹੇ ਹਾਂ। ਹਾਂਜੀ ਹਾਂਜੀ ਏਧਰ ਸਾਰੇ ਅਸੀਂ ਡਿਸਕਸ ਕਰ ਰਹੇ ਹਾਂ। ਕਿ ਜਿਵੇਂ ਪਰਿਵਾਰ ਚਾਰ ਬੰਦੇ ਨੇ ਜਾਂ ਪੰਜ ਬੰਦੇ ਨੇ, ਉਹ ਆਪਣੇ ਬਰਡੇ ਐਨੀਵਰਸਰੀ ਤੇ ਬਈ ਇੱਕ ਇੱਕ ਪਲਾਂਟ ਲਗਾਉਣਗੇ।
ਇੱਕ ਇੱਕ ਪਲਾਂਟ ਲਗਾਓ, ਬਿਲਕੁਲ ਵੈਰੀ ਸਹੀ ਗੱਲ ਹੈ ਹਾਂ ਇਹਦੇ ਨਾਲ ਕੀ ਹੈ। ਅ ਆਉਣ ਵਾਲੀ ਜਨਰੇਸ਼ਨ ਨੂੰ ਵੀ ਨਾ ਇੱਥੋਂ ਨੌਲੇਜ ਮਿਲੇਗੀ।
ਹਾਂ ਤੇ ਸਾਨੂੰ ਹੁਣ ਆਕਸੀਜਨ ਦੀ ਬੜੀ ਦਿੱਕਤ ਹੈ, ਅੱਜ ਕੱਲ੍ਹ ਹਾਰਟ ਅਟੈਕ ਦਾ ਬਹੁਤ ਵਧੀਆ ਇਸ ਕਰਕੇ ਹੋਇਆ ਹੋਇਆ। ਜਿਹੜੇ ਆਪਾਂ ਪਲਾਂਟ ਕੱਢਦੇ ਹ ਨਾ ਸਾਨੂੰ ਆਕਸੀਜਨ ਨੀ ਮਿਲਦੀ।
ਬੜੇ ਫਾਇਦੇ ਨੇ ਬੜੇ ਫਾਇਦੇ ਨੇ,
ਫਰੈਸ਼ ਸਾਨੂੰ ਏਰ ਨੀ ਜਾ ਰਹੀ ਸਾਡੇ ਅੰਦਰ ਏਦਾਂ ਹੀ ਆਪਾਂ ਬਿਲਕੁਲ ਪੋਲਿਊਸ਼ਨ ਜਾ ਰਿਹਾ ਸਾਡੇ ਅੰਦਰ ਬਿਮਾਰੀਆਂ ਲੱਗ ਰਹੀਆਂ ਸਾਨੂੰ
ਬਿਲਕੁਲ ਸਹੀ ਕਹਿ ਰਹੇ ਹੋ ਆਕਸੀਜਨ ਦੀ ਤੇ ਬੜੀ ਦਿੱਕਤ ਹੋ ਗਈ ਏਵਨ ਕਿ ਮੇਰੇ ਮਦਰ ਇਨਲੋ ਨੂੰ ਵੀ, ਬੜੀ ਆਕਸੀਜਨ ਦੀ ਦਿੱਕਤ ਉਹਨਾਂ ਨੂੰ ਆਕਸੀਜਨ ਮਸ਼ੀਨ ਲੱਗੀ ਹੋਈ ਹੈ।
ਹਾਂਜੀ ਇੱਦਾਂ ਹੀ ਹੈ ਹੁਣ ਸਾਡੇ ਵੀ ਇੱਦਾਂ ਹੀ ਹੈ ਜਿੱਦਾਂ ਇਹ ਦਿੱਕਤਾਂ ਨਾ ਵੱਧ ਰਹੀਆਂ ਹੁਣ ਈਵਨ ਕਿ ਅਸੀਂ ਇੰਨੀ ਛੋਟੀ, ਸਾਨੂੰ ਵੀ ਹੋਦੀਆਂ ਕਿਉਂ ਹੋਦੀਆਂ ਕਿਉਂਕਿ ਸਾਡੀ ਜਿਹੜੀ ਨੇਚਰ ਹੈ ਨਾ ਛਿੜ ਛੜ ਬਹੁਤ ਜ਼ਿਆਦਾ ਹੋਣ ਲੱਗ ਗਈ ਆ ਉਹ ਪਹਿਲੇ ਸਾਨੂੰ ਸਭ ਕੁਛ ਓਰੀਜਨਲ ਮਿਲਦਾ ਸੀ ਅੱਜ ਕੱਲ੍ਹ ਸਭ ਕੁਛ ਮਿਲਾਵਟੀ ਆ ਰਿਹਾ ਹੈ। ਘਰ ਵੀ ਬਣਾਉਦੇ ਉਹ ਵੀ ਉਹੀ ਚੀਜ਼ ਹੈ।
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਪਲਾਂਟ ਸਾਰੇ ਕੱਟੀ ਜਾ ਰਹੇ ਨੇ ਔਰਗੈਨਿਕ ਵੈਜੀਟੇਬਲਸ ਖਾ ਰਹੇ ਨੇੇ ਔਰਗੈਨਿਕ ਸਾਰੇ ਫਰੂਟ ਖਾ ਰਹੇ ਨੇ ਸਭ ਕੁਛ ਔਰਗੈਨਿਕ ਖਾ ਰਹੇ ਅਸੀਂ ਓਰੀਜਨਲ ਤੇ। ਕੁਛ ਵੀ ਨੀ ਖਾ ਰਹੇ ਕਿਉਂਕਿ ਪਲਾਂਟਸ ਲਗਾਉਣੇ ਨੀ।
ਸਹੀ ਨੀ ਉਹ ਸਿਰਫ ਜਿਹੜੇ। ਪਿੱਛੋਂ ਆ ਰਿਹਾ ਟੀਕਾ ਲੱਗ ਕੇ ਆ ਰਿਹਾ ਇੰਜੈਕਸ਼ਨ ਲੱਗ ਰਹੇ ਨੇ ਫਰੂਟਸ ਵਿੱਚ ਵੈਜੀਟੇਬਲਸ ਵਿੱਚ ਉਹ ਚੀਜ਼ਾਂ ਅਸੀਂ ਖਾ ਰਹੇ ਹਾਂ, ਕੈਮੀਕਲ ਨਾ ਵੱਡੇ ਕਰਦੇ ਹੈ ਪਹਿਲੇ ਲੋਕੀ, ਘਰਾਂ ਵਿੱਚ ਅਹ ਕਰਦੇ ਹੁੰਦੇ ਸੀ ਇਹ ਚੀਜ਼ਾਂ ਹੁਣ ਤੇ ਮਤਲਬ ਖਤਮ ਹੋ ਗਈਆਂ ਇਹ ਚੀਜ਼ਾਂ,
ਹਾਂਜੀ ਹਾਂਜੀ ਹੁਣ ਕਿ ਇੱਕ ਬੰਦਾ ਕੋਸ਼ਿਸ਼ ਕਰੇਗਾ ਤਾਂ ਹੀ ਇਹ ਗੱਲਾਂ ਸਾਰੀ
ਤਾਂ ਹੀ ਸਭ ਕੁਛ ਹਾਂ ਬਿਲਕੁਲ ਹੋ ਜਾਏਗਾ ਲੇਕ ਲ ਲੇਕਿ ਤੁਹਾਨੂੰ ਥੋੜੀ ਕੋਸ਼ਿਸ਼ ਕਰਨੀ ਪੈਣੀ ਹੈ।
ਬਿਲਕੁਲ ਬਿਲਕੁਲ ਮੈਂ ਤੇ ਬਲਕਿ ਆਪਣੇ ਹਸਬੈਂਡ ਨੂੰ ਕਿਹਾ ਜਾ ਕੇ ਗਮਲੇ ਲੈ ਕੇ ਆਓ। ਅਸੀਂ ਸਭ ਤੋਂ ਪਹਿਲੇ ਬਾਹਰ ਆਪਣੀ ਬਾਲਕਨੀ ਸਾਰੇ, ਰ ਨੀਚੇ ਸਾਰੇ ਵਿਹੜੇ ਵਿੱਚ ਨਾ ਅਸੀਂ ਸਾਰੇ ਗਮਲੇ ਲਗਾਦੇ। ਵਿੱਚ ਪਲਾਂਟਸ ਲਗਾਉਂਦੇ ਹਾਂ ਤੇ ਬਸ ਫੇਰ ਐਵੇਂ ਇੱਕ।
ਸਾਰੇ ਹੈ।
ਹਾਂਜੀ ਏ ਉਹੀ ਤੇ ਸਾਡੇ ਏਧਰ ਥੋੜੇ ਘੱਟ ਹੈਗੇ ਨਾ ਪਾੜਾ ਚ ਕਿਉਂਕਿ ਮਿੱ। ਟੀ ਦੂਰੋਂ ਲਿਆਣੀ। ਸਭ ਕੁਛ ਉਹ ਫੇਰ ਥੋੜਾ ਔਖਾ ਲੱਗਦਾਏ ਨਾ ਹਾਂ।
ਥੋੜਾ ਓ ਈਜ਼ੀ ਉਹ ਕਿਉਂਕਿ ਮਾਲੀ ਵਗੈਰਾ ਆ ਜਾਂਦੇ ਆ ਨਾ, ਜਿੱਦਾਂ ਆਪਣੀ ਦੇੇਖ ਦੇਖ ਲੋਕੀ ਲਗਾ ਲ ਪਕ ਕੇ ਲਗਾ ਲੈਂਦੇ ਐ। ਉਹਨਾਂ ਨੇ ਚੈਕ ਕਰਨਾ ਏਨਾਂ ਨੂੰ ਮ ਕੁੱਛ ਕਰਨਾ ਨੀ ਹੁੰਦਾ ਲੇਕਿਨ ਇਹ ਵੇ ਕਿ ਚਲੋ ਘਰ ਚ ਹੁੰਦੇ ਆ ਬਸ ਏਨਾ ਕ। ਧਿਆਨ ਕਰਨਾ ਪੈਂਦਾ ਐ।
ਹਾਂਜੀ ਏਹ ਗੱਲ ਤੇ ਸਈ ਸਾਡੇ ਏਥੇ ਮੈਂ ਹੁਨ ਆਪਨੇ। ਹਸਬੈਂਡ ਨੂੰ ਪਰਸਨਲ ਕਿਹਾ ਤੁਸੀਂ ਗੱਡੀ ਕਰਕੇ ਜਾਓ ਤੇ ਤੁਸੀਂ ਸਾਰਾ ਸਮਾਨ ਲੈ ਕੇ ਆਓ।
ਵੈਸੇ ਉਸ ਸਾਈਡ ਤੇ ਤਾਡ। ਵੇ ਮਤਲਬ ਹੋਨੀ ਨੀ ਚਾਹੀਦੀ ਐ ਪ੍ਰੋਬਲਮ ਉਸ ਸਾਈਡ ਤਾਂ ਹੁੰਦੇ ਐ ਲੋਕੀ ਸ਼ਹਿਰਾਂ ਵਿੱ। ਕੱਢਦੇ ਨੇ ਇਹ ਚੀਜ਼ਾਂ।
ਹਾਂਜੀ-ਹਾਂਜੀ ਪਰ ਇੱਥੇ ਸਾਡੇ ਆਸ ਪਾਸ ਦਿੱਕਤ ਹੋ ਰੀ ਨਾ ਸਾਰੇ ਮਕਾਨ ਹੀ ਮਕਾਨ ਬਨ।
ਉਹ ਲੋਕੀ ਬਾਰੋਂ ਜਾਂਦੇ ਨੇ ਨਾ ਤੰਗ ਆ ਉਥ ਥੇ ਉਹ ਤੇ ਨੀ ਮਿਲਦੀ ਜਿੱਦਾਂ ਅ ਕੀ ਕਹਿੰਦੇ ਏ ਅ। ਲੈਨੀ ਹੋਏ ਲੈਂਡ ਵਗੈਰਾ ਨੀ ਮਿਲਦੀ ਨਾ।
ਨਹੀਂ-ਨਹੀਂ ਉੱਥੋਂ ਨੀ ਮਿਲਦੀ ਜੀ।
ਨਈ ਮਿਲਦੀ ਹਾਂ, ਉਹ ਫੇਰ ਰੈਂਟ ਤੇ ਫੇਰ ਰੈਂਟ ਤੇ ਰੇਂਦੇ ਆ ਉੱਥੇ ਆਕੇ ਜਿੱਦਾਂ ਲੋਕੀ।
ਹਾਂਜੀ ਅਸੀ ਅਫਲਾਫ। ਆਪਨਾ ਨਾ ਅਸੀ ਹਾਂਜੀ-ਹਾਂਜੀ ਆਪਨਾ ਮੇਰੇ ਨਾ ਓਦੇ ਹਸਬੈਂਡ ਦੇ ਫਰੈਂਡ ਦਾ ਫਾਮ ਹਾਊਸ ਹੈਗਾ ਉੱਥੇ। ਤੇ ਓ ਅਸੀਂ ਰੈਂਟ ਤੇ ਲਿੱਤਾ ਹੋਆ ਹਾਂਜੀ-ਹਾਂਜੀ।
ਅੱਛਾ ਕਿਉਂਕਿ ਆਪਨੀ ਨੀ ਨਾ ਮਿਲਦੀ ਓ। ਥੇ ਕਿਉਕਿ ਲੋਕੀ ਜਾਂਦੇ ਨੇ ਆਪਨਾ ਬਨਾ ਹਾਂ ਬੜਾ ਈ ਚੀਜ਼ ਐ।
ਜੋਬ ਏਧਰ ਸ਼ਿਫਟ ਹੋਗੀ ਸੀਗੀ ਨਾ। ਫੇਰ ਅਸੀਂ ਇਸ ਕਰਕੇ ਹਾਂਜੀ-ਹਾਂਜੀ ਇਸ ਕਰਕੇ ਨਾ ਫੇਰ ਅਸ ਸਾਨੂੰ ਇੱਥੇ ਸ਼ਿਫਟ ਹੋਣਾ ਪਿਆ ਫੇਰ ਬੱਚਿਆਂ ਦੇ ਵੀ ਏਧਰ ਅਡਮ ਅਡਮਿਸ਼ਨ ਹੋ ਗਏ, ਹਨ।
ਹੁੰਦੀ ਐ ਜਦੋਂ ਆਪ ਜਾਓ ਨਾ ਫੇਰ ਬਚ। ਚੇਆਂ ਦੀ ਸਟੱਡੀ ਉੱਤੇ ਬੜਾ ਜ਼ਾਦਾ ਫ਼ਰਕ ਪੈਂਦਾ ਹੈਗਾ, ਹਾਂ। ਕਾਫੀ ਟਾਈਮ ਤੋਂ ਰੈ ਰੇ ਓ ਕਿੰਨੇ ਟਾਈਮ ਤੋਂ ਹੈਗੇ ਓ ਤੁਸੀਂ। ਦੋ ਸਾਲ ਹੋ ਗਏ ਨੇ, ਜ। ਚਲੋ ਵਧੀਆ ਐ ਦੋ ਸਾਲ ਹੋ ਗਿਆ ਠੰਡਾ ਇਲਾਕਾ ਤੁਹਾਡਾ।
ਹਾਂਜੀ ਬਸ ਦੋ ਸਾਲ ਹੋ ਗਏ ਨੇ। ਥੇ ਰੇਂਦੇ ਹੋਏ ਬਸ ਹੁਨ ਐਈ ਦਿੱਕਤ ਆ ਰੀ ਸੀਗੀ ਕਿ ਹੁਨ।
ਨਾ ਹੁਨ ਬਾਰਿਸ਼ਾਂ ਲੱਗੀਆਂ ਨਾ ਬਾਰਿਸ਼ਾਂ ਸਾਰੇ ਪਾਸੇ ਲੱਗ ਗਈਆਂ ਹੁਨ ਇਹ ਦਿੱਕਤ ਐ ਕਿ ਇਹ ਹੁਣ ਦੇਖੋ ਕਿੱਦਾਂ ਹੁੰਦੀਆਂ। ਲੇਕਿਨ ਥੋੜ੍ਹੀ ਬਹੁਤੀ ਆਪਣੇ ਆਪ ਨੂੰ ਕੋਸ਼ਿਸ਼ ਤਾਂ ਕਰਨੀ ਪੈਂਦੀ ਐ ਨਾ।
ਬਿਲਕੁਲ ਸਈ ਗੱਲ ਏ ਜੀ, ਕੋਸ਼ਿਸ਼ ਤੇ ਜ਼ਰੂਰ, ਇੱਕ-ਇੱਕ ਬੰਦੇ ਨੂੰ ਕੋਸ਼ਿਸ਼ ਕਰਨਗੇ ਤਾਂ ਈ, ਹਾਂਜੀ-ਹਾਂਜੀ ਅੱਜ-ਕੱਲ। ਹਾਂਜੀ ਅੱਜ ਕੱਲ ਤੇ ਸਕੂਲ ਵੀ ਹਰ ਮੰਥ ਇਚ ਇੱਕ ਸੈਟਰਡੇ ਐਕਟੀਵਿਟੀ ਰੱਖਦੇ ਨੇ ਵੀ ਘਰੋਂ ਇਕ-ਇਕ। ਪਲਾਂਟ ਲਗਾ ਕੇ ਲਿਆਓ।
ਹਾਂ ਸਕੂਲ ਵਿੱਚ ਬੱਚਿਆਂ ਨੂੰ ਐਕਟੀਵਿਟੀਜ਼ ਕਰਾਉਂਦੇ ਨੇ ਹਾਰਡ। ਬੁ ਬੱਚਿਆਂ ਨੂੰ ਸਿਖਾਂਦੇ ਹੈਗੇ ਇਹ ਚੀਜ਼ਾਂ।
ਹਾਂਜੀ-ਹਾਂਜੀ ਵੀ ਹਾਂਜੀ-ਹਾਂਜੀ ਵੀ ਕਿਸੇ ਵੀ ਡਿਸਪੋਜਲ ਇੱਚ। ਤਾਂ ਇਹ ਤੁਸੀਂ ਪਲਾਂਟ ਲੈ ਕੇ ਆਓ। ਪਰ ਲੈ, ਲਗਾ ਕੇ ਲਿਆਓ, ਵੀ ਤੁਸੀਂ ਉਹ ਪਲਾਂਟ ਫਿਰ ਘਰ ਜਾ ਕੇ, ਹਾਂਜੀ-ਹਾਂਜੀ।
ਓਨੂੰ ਫੇਰ ਤੁਸੀਂ ਆਪਨੇ ਘਰ ਜਾ ਕੇ ਰੱਖੋ ਇੱਕ ਵਾਰੀ ਆਪਨਾ। ਖੁਆ ਕੇ ਤੇ ਆਪਨੀ ਜੋ ਵੀ ਐਕਟੀਵਿਟੀ ਉਨਾਂ ਦੀ ਹੁੰਦੀਆਂ ਅ ਸਕੂਲਾਂ ਚ ਤੇ ਅੱਜ ਕੱਲ ਬੋਤ ਜ਼ਾਦਾ ਬੱਚਿਆਂ ਨੂੰ ਐਕਟੀਵਿਟੀ ਜ਼ਾਦਾ ਹੋ ਗਈਆਂ ਸਟੱਡੀ ਘੱਟ ਹੋ ਗਈ ਐ।
ਹਾਂਜੀ-ਹਾਂਜੀ ਬਿਲਕੁਲ ਅਰਥ ਡੇ ਮਨਾਇਆ ਜਾਂਦਾ ਜੀ, ਜੁ ਜਿਸ ਦਿਨ ਅਸੀਂ, ਹਾਂਜੀ ਹੇਏ।
ਹਾਂ ਅੱਜ ਕੱਲ ਬੜਾ ਕੁੱਛ ਆ ਹੁੰ ਸਾਡੇ ਟਾਈਮ ਚ ਕੁਛ ਨੀ ਹੁੰਦਾ ਸੀ ਪਹਿਲਾਂ।
ਹਾਂਜੀ, ਨਾ ਸਾਨੂੰ ਤੇ ਐਵੇਂ ਈ ਪੜ੍ਹਾ ਦਿੰਦੇ ਸੀ ਬਸ। ਕਿ ਅਸੀਂ ਕੁਛ ਨਈ ਬਸ ਅਸੀਂ ਤੇ ਸਿਰਫ ਪੜ੍ਹ-ਪੜ੍ਹ ਕੇ ਈ ਆ ਜਾਂਦੇ ਸੀਗੇ ਅੱਜ-ਕੱਲ੍ਹ ਦੇ ਬੱਚ ਬੱਚਿਆਂ ਤੇ ਬਹੁਤ ਅੱਛੇ ਤਰੀਕੇ ਨਾਲ ਪੜ੍ਹਾਇਆ ਜਾਂਦਾ।
ਜ਼ਿਆਦਾ ਬਚਣ ਨੂੰ ਨਾ ਇੱਕ-ਇੱਕ ਨਾ ਉਹਦੇ ਫਾਰਮ ਉਹਨੇ ਕਹਿੰਦੇ ਆ ਐਗਜਾਮਪਲ ਨਾਲ ਸਮਝਾਂਦੇ ਨੇ ਅੱਛੀ ਤਰ੍ਹਾਂ ਵੀ ਇੰਝ ਦੀ ਚੀਜ਼ ਐ ਇੰਝ ਐ। ਸਾਨੂੰ ਸਿਰਫ ਨੋਰਮਲ ਚੀਜ਼ਾਂ ਸੀ ਅੱਜ-ਕੱਲ੍ਹ ਬੱਚਿਆਂ ਨੂੰ ਨਾ ਹਰ ਇੱਕ ਚੀਜ਼ ਦਾ ਉਹ ਦਿੱਤਾ ਜਾਂਦਾ ਨਾਲ ਸਮਝਣ ਵਾਸਤੇ। ਤੇ ਬੱਚੇ ਜਲਦੀ ਉਹਨੂੰ ਕੈਚ ਕਰਦੇ ਐ ਫਿਰ।
ਬਿਲਕੁਲ-ਬਿਲਕੁਲ ਸਹੀ ਗੱਲ ਕਰ ਰਹੇ ਓ ਤੁਸੀਂ ਬੱਚੇ ਅੱਜ-ਕੱਲ੍ਹ ਕੈਚ ਵੀ ਜਲਦੀ ਔਰ ਬੱਚੇ ਖੁਸ਼ ਵੀ ਹੁੰਦੇ ਨੇ ਇਹ ਚੀਜ਼ਾਂ ਕਰਕੇ।
ਵੀ ਇਹ ਚੀਜ਼ਾਂ ਨਾਲ ਨਾ ਥੋੜਾ ਮਨ ਲੱਗਦਾ ਹਾਂ।
ਹਾਂਜੀ-ਹਾਂਜੀ, ਮਿੱਟੀ ਚ ਖੇਲ ਕੇ ਜਿਵੇਂ ਅਸੀਂ ਬੱਚਿਆਂ ਨੂੰ ਕਹਿੰਨੇ ਆ ਹੱਥ ਨਾ ਗੰਦੇ ਕਰੋ ਐਵੇਂ ਨਾ ਕਰੋ ਉਵੇਂ ਨਾ ਕਰੋ ਅਰ ਬੱਚਿਆਂ ਨੂੰ ਅਗਰ ਤੁਸੀਂ ਕੋ ਨਾ ਪਲਾਂਟ ਲਗਾਓ ਬੱ ਚੇ ਬੜੇ ਖੁਸ਼ ਹੋ ਕੇ ਲੱਗਾ
ਉਸ ਟੇਮ ਇੱਕ ਤੇ ਕੰਮ ਹੋ ਜਾਏਗਾ ਦੂਜਾ ਉਹਨਾ ਦੀ ਇੰਜੋਏਮੈਂਟ ਹੋ ਜਾਏਗੀ। ਤੀਸਰਾ ਸਾਡੇ ਜਿਹੜਾ ਇੱਥੇ ਇਨਵਾਇਰਮੈਂਟ ਉਹ ਅੱਛਾ ਹੋ ਜਾਏਗਾ, ਹਾਂਜੀ, ਐਕਟੀਵਿਟੀ ਦੀ ਐਕਟੀਵਿਟੀ ਹੋ ਜਾਏਗੀ ਬੱਚਿਆਂ ਦੀ, ਸਾਰਾ ਕੁੱਛ ਮਤਲਬ ਇੱਥੇ ਈ ਐ ਬੱਚੇ ਸਈ ਰਹਿੰਦੇ ਆ ਫੇਰ ਖੁਸ਼ ਹੋ ਜਾਂਦੇ ਐ।
ਹਾਂਜੀ, ਨਈ ਹਰ ਸਕੂਲ ਦੇ ਜਿਹੜੀ ਉਹ ਬਣਾਂਦੇ ਨਾ ਮੈਗਜ਼ੀਨ ਮੈਗਜ਼ੀਨ ਦੇ ਉੱਪਰ ਵੀ ਬਾਹਰ ਇਹੀ ਫੋਟੋਗ੍ਰਾਫਸ ਲੱਗਦੀਆਂ ਕਿ ਹਾਂਜੀ ਅਸੀਂ ਪੇੜ ਲਗਾ ਰਹੇ ਆ। ਸਕੂਲ ਵਿੱਚ ਅਸੀਂ ਬਾਹਰ ਪੇੜ ਲਗਾ ਰਿਹਾ ਸੀ।
ਵੀ ਹਾਂ ਐਕਟੀਵਿਟੀ ਅਸੀਂ ਕਰਦੇ ਆ ਉਹ ਚੀਜ਼ ਦਾ ਫਿਰ ਵਿੱਚ ਸਾਰਾ ਆਂਦਾ ਹ
ਹਾਂਜੀ-ਹਾਂਜੀ-ਹਾਂਜੀ, ਇਹ ਮਤਲਬ ਵੈਸੇ ਤੇ ਨੋਰਮਲ। ਹਾਂਜੀ, ਨੋਰਮਲ ਐਕਟੀਵਿਟੀਆਂ ਤੇ ਹੁੰਦੀਆਂ ਈ ਨੇ। ਪਰ ਇਹ ਵਾਲੀ ਐਕਟੀਵਿਟੀ ਵੀ ਜ਼ਰੂਰ ਕਰਦੇ ਨੇ ਉਹ, ਕਿ ਬਈ
ਚਿੜੇਗੀ ਐ,
ਹਾਂਜੀ-ਹਾਂਜੀ।
ਹਾਂ, ਇਹ ਸਾਡੀ ਜ਼ਿੰਦਗੀ ਚ ਬਹੁਤ ਮਾਇਨੇ ਰਖ ਦੀ ਐ, ਹਾਂਜੀ ਇਹ ਸਾਡੀ ਜ਼ਿੰਦਗੀ ਇਹ ਚੀਜ਼ ਅੱਛੀ ਐ ਮਤਲਬ ਬੱਚਿਆਂ ਵਾਸਤੇ ਨਾ
ਹਾਂਜੀ-ਹਾਂਜੀ, ਵੀ ਪਲਾਂਟਸ ਤੋਂ ਬਹੁਤ ਕੁਛ ਮਿਲਦਾ ਜੀ ਦੇਖੋ ਫਰੂਟਸ ਮਿਲਦੇ ਨੇ ਵੈਜੀਟੇਬਲਸ ਮਿਲਦੀਆਂ, ਹਾਂਜੀ-ਹਾਂਜੀ ਸਭ ਸਭ ਕੁੱਛ ਮਿਲਦਾ ਐ ਪਲਾਂਟਸ ਤੋਂ ਪਲਾਂਟਸ ਤੋਂ, ਆਕਸੀਜਨ ਐ ਉੱਪਰੋਂ ਦੀ ਜਾਨਵਰ ਵੀ ਜਿਵੇਂ ਬੱਕਰੀ ਵਗੈਰਾ ਹੋ ਗਏ ਗਾਏ ਹੋ ਗਈ। ਘਾਸ ਖਾਂਦੇ ਨੇ ਜਿਵੇਂ ਇਹਨਾਂ ਦਾ ਇਹਨਾਂ ਦਾ ਤੇ ਭੋਜਨ ਵੀ ਇੱਥੋਂ ਈ ਹੋ ਗਿਆ। ਸਾਡਾ ਤੇ ਹੋਇਆ ਹੀ ਹੋਇਆ, ਹਾਂਜੀ-ਹਾਂਜੀ, ਔਰ ਹਵਾ ਵੀ ਦਿੰਦੇ ਨੇ ਸਾਨੂੰ। ਪੋਲਿਊਸ਼ਨ ਤੋਂ ਵੀ ਬਚਾਂਦੇ ਨੇ।
ਵੀ ਬਜਾਦੇ ਆ ਹਰ ਇੱਕ ਚੀਜ਼ ਨਾ ਜ਼ਰੂਰੀ ਲੇਕਿ ਲੇਕਿਨ ਦੁਨੀਆਂ ਨਾ ਇਸ ਚੀਜ਼ ਨੂੰ ਸਮਝਦੀ ਨੀ ਰਹੀ ਐ।
ਬਿਲਕੁਲ ਜੀ ਬਿਲਕੁਲ ਸਈ ਗੱਲ ਕਹਿ ਰਹੇ ਓ ਤੁਸੀਂ ਬਹੁਤ ਫ਼ਾਇਦੇ ਨੇ ਪਲਾਂਟਸ ਦੇ। ਇਸ ਕਰਕੇ ਪਲਾਂਟਸ ਤੇ ਰੋਜ਼ ਉਗਾਉਣੇ ਚਾਈਦੇ ਨੇ ਮੈਂ ਤੇ ਖੁਦ‌ ਏ ਈ ਆਪਣੇ ਸੁਸਾਇਟੀ ਚ ਅਸੀਂ ਸੁੋਸਾਇਟੀ 'ਚ ਨਾ ਪਾਰਕ ਬਣਾਇਆ, ਹਾਂਜੀ ਹਾਂ, ਹਾਂਜੀ-ਹਾਂਜੀ, ਪਾਰਕ ਬਣਾਇਆ। ਹਾਂਜੀ, ਉੱਥੇ ਨਾ ਪਾਰਕ ਇਸ ਸਭ ਨੇ ਡਿਸਕਸ ਕੀਤਾ। ਕਿ ਬਈ ਸਾਰੇ ਆਪਣੇ-ਆਪਣੇ ਘਰੋਂ ਇੱਕ-ਇੱਕ ਪਲਾਂਟ ਲੈ ਕੇ ਆਣਗੇ। ਤੇ ਪਤਾ ਬੱਚਿਆਂ ਨੂੰ ਨਾ ਇੱਕ ਐਕਟੀਵਿਟੀ ਬੁੱਕ ਤੇ ਲਿਖੀ ਹੋਈ ਸੀਗੀ ਕਾਲੇ ਛੋਲੇ ਹੁੰਦੇ ਨਾ ਕਾਲੇ ਛੋਲੇ ਉਹਨੂੰ ਰਾਤੋ ਪੀ ਗੋ ਕੇ ਰੱਖ ਖੋ, ਉਹ ਸਵੇਰੇ ਅੰਕੁਰਿਤ ਹੋ ਜਾ ਜਾਣ ਹਾਂਜੀ ਉਹ ਸਵੇਰੇ ਅੰਕੁਰਿਤ ਹੋ ਜਾਣਗੇ, ਹੋ ਜਾਣਗੇ ਉਹਦੇ ਚ ਛੋਟਾ-ਛੋਟਾ ਉਹ ਨਿਕਲ ਆਉਂਦਾ ਵਾਈਟ ਕਲਰ ਦੇ। ਅੰਕੁਰਿਤ ਹੋ ਜਾਂਦੇ ਨੇ ਫੇਰ ਕਹਿੰਦੇ ਨਾ ਉਹਨੂੰ ਨਾ ਤੁਸੀਂ ਐਵੇਂ ਈ ਮਿੱਟੀ ਚ ਦਬਾਓ ਕੋਈ ਗਮਲੇ ਚ। ਹਾਂਜੀ ਤੇ ਉਹਦੇ ਹਰੇ-ਹਰੇ ਪਲਾਂਟ ਨਿਕਲ ਆਣਗੇ। ਤੇ ਤੁਸੀਂ ਉਹ ਹਾਂਜੀ ਉਹ ਪਲਾਂਟਸ ਤੁਸੀਂ ਲਗਾਓ ਐਵੇਂ ਕਰਕੇ ਵੀ ਤੁਸੀਂ ਕਰੋ ਦੀ
ਔਹ ਮਤਲਬ ਇਹਨਾਂ ਨੂੰ ਉਹ ਮਿਲਿਆ ਹੋਣਾ ਪ੍ਰੋਜੈਕਟ ਹੋਮਵਰਕ ਬਾਰੇ ਜਿਹੜੇ ਮਿਲਦੇ ਆ ਬੱਚਿਆਂ ਨੂੰ। ਹਾਂ ਨਈ ਔਵੀ ਟਰਾਈ ਕਰਾਂਗੀ ਉਹ ਦੱਸਿਆ ਤੁਸੀਂ ਐ ਮੈਨੂੰ ਅੱਛਾ ਲੱਗਿਆ ਐ।
ਹਾਂਜੀ-ਹਾਂਜੀ ਇਹ ਟਰਾਏ, ਬੜੀ ਅੱਛੀ ਐਕਟੀਵਿਟੀ ਹੈਗੀ ਏ, ਮੈਂ ਆਪਣੇ ਬੱਚਿਆਂ ਨੂੰ ਕਰਾਈ ਸੀਗੀ ਮੈਂ
ਹਾਂ ਅੱਜ-ਕੱਲ ਹਾਂ ਜਿਹੜੇ ਹਿਸਾਬ ਨਾਲ ਗਰਮੀ ਵੱਧ ਰਹੀ ਐ ਨਾ ਇਸ ਕਰਕੇ ਬੱਚਿਆਂ ਨੂੰ ਇਹੀ ਪ੍ਰੋਜੈਕਟ ਮਿਲਦੇ ਪਏ ਐ।
ਹਾਂ, ਹਾਂਜੀ-ਹਾਂਜੀ ਇਹ ਤੇ ਗੱਲ ਹੈ ਈ ਐ, ਬਿਲਕੁਲ ਸਈ ਗੱਲ ਕਹਿ ਰਹੇ ਓ ਤੁਸੀਂ। ਠੀਕ ਏ ਭੈਣ ਜੀ ਫੇਰ ਗੱਲ ਕਰਨੇ ਆ। ਕੋਈ ਆਇਆ ਮੈਂ ਦੇਖਾ, ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ।
ਠੀਕ ਹੈ ਜੀ।